ੳਕ ਹਾਂਜੀ, ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੇ?
ਵਧੀਆ ਜੀ ਵਧੀਆ ਤੁਸੀਂ ਦੱਸੋ?
ਬਸ ਵਧੀਆ-ਵਧੀਆ ਹੋਰ ਘਰ ਪਰਿਵਾਰ ਚ ਸਾਰੇ ਸਹੀ ਨੇ।
ਹਾਂਜੀ, ਵਧੀਆ ਜੀ ਸ਼ੁਕਰ ਹੈ ਬਾਬਾ ਜੀ ਦਾ।
ਹੋਰ, ਹਾਂਜੀ-ਹਾਂਜੀ ਕੀ ਕਰ ਘਰੇ, ਠੀਕ ਹੈ, ਮੈ ਬੈਠੀ
ਹਾਂ, ਮੈਂ ਵੀ ਉਹੀ ਸੋਚ ਕੀ ਸਵੇਰੇ ਕੀ ਬਣਾਉਣਾ ਹੈ ਬੱਚਿਆਂ ਨੇ ਕਹਿ ਕੇ ਸਪੇਸ਼ਲ ਸਪੈਸ਼ਲ ਡਿਸ਼ ਹੋਣੀ ਚਾਹੀਦੀ ਹੈ।
ਔ ਨ ਬ, ਬੱਚਿਆਂ ਨੂੰ ਇਹਵੇਂ ਬੱਚਿਆਂ ਨੂੰ ਕਹਿਣਗੇ ਬਸ ਰੋਟੀ ਸਬਜ਼ੀ ਨਾ ਦੋ, ਹੋਰ ਕੁਛ ਦੇਈ ਜੋ ਲੈਟਰਮ-ਫਟਰਮ ਇਹੀ ਸੋਚ ਰਹੀ ਸੀ ਕੀ ਕਰਾਂ ਕੀ ਕੀ ਬਣਾਵਾਂ?
ਉਹੀ ਹੈ ਨਾ, ਫਿਰ ਠੀਕ ਹੈਗਾ ਨਾ ਚਲੋ, ਥੋੜਾ ਜਿਹਾ ਗੈਪ, ਥੋੜਾ ਜਿਹਾ ਚੇਂਜ ਨਹੀਂ ਤਾਂ ਉਹੀ ਹੈਗਾ ਨਾ, ਤੁਸੀਂ ਫੋਨ ਚਲਾਓ ਸਾਰਾ ਕੁਛ ਆ ਜਾਊਗਾ।
ਮਗਰ ਨਹੀਂ ਮੈਂ ਚਾਹੁੰਦੀ ਹ ਕੋਈ ਐਸੀ ਚੀਜ਼ ਹੋਵੇ ਨਾ ਜਿਹੜੀ ਫਾਸਟ ਫੂਡ ਨਾ ਹੋਵੇ। ਹੋ ਕਿ ਬੱਚਿਆਂ ਲਈ ਹੈਲਦੀ ਹੋਵੇ, ਹੋਮਮੇਡ ਹੋਵੇ, ਵਧੀਆ ਹੋਵੇ, ਬੱਚਿਆਂ ਨੂੰ ਜਿਹਦੇ ਨਾਲ ਥੋੜ੍ਹੀ ਤਾਕਤ ਵੀ ਮਿਲੇ।
ਠੀਕ ਏ ਸਾਰੀ ਚੀਜ਼ਾਂ ਮਤਲਬ ਅੱਛੀ ਬਾਤ ਹੈ, ਜੋ ਆਪ ਘਰ ਪੇ ਬਣਾ ਰਹੇ ਹੈ ਨਾ। ਉਹ ਸਾਰਾ ਕੁਝ ਹੀ ਹੈਲਦੀ ਹੈ।
ਮਗਰ ਬੱਚਿਆਂ ਨੂੰ ਨਾ ਘਰ ਦਾ ਸਵਾਦ ਹੀ ਕਹਣਗੇ ਉਹ ਸਵਾਦ ਨੀ ਆਇਆ, ਉਹ ਮਜ਼ਾ ਨੀ ਆਇਆ। ਕੋਈ ਏਸ
ਨਹੀਂ ਕਿਉਂ ਨਹੀਂ ਆਇਆ ਸਾਰਾ ਕੁਛ ਹੀ ਘਰ ਬਣ ਸਕਦਾ ਹੈਗਾ ਤੁਸੀਂ ਰਿਪਲੇਸ ਕਰ ਦਿਓ ਚੀਜ਼ਾਂ ਨੂੰ, ਜਿਵੇਂ ਮੈਦਾ ਕੱਟ ਕੇ ਸੂਜੀ ਕਰ ਦਿਓ। ਸੂਜੀ ਕੱਟ ਕੇ, ਆਟਾ ਮਤਲਬ ਠੀਕ ਹੈ, ਥੋੜਾ ਜੀਹਾ ੳਨਇਸ-ਇਕੀਸ ਫ਼ਰਕ ਪੈਂਦਾ ਪਰ ਸੋਚ ਚੀਜ਼ ਹੈ, ਮਸਾਲੇਜ਼ ਹੈ। ਤੇ ਤੁਸੀਂ ਉਹ ਪਿਆ ਮਤਲਬ ਮੈਂ ਤੇ ਇਹ ਮੰਨਦੀ ਹਾਂ ਕਿ ਵੀ ਜਿਹੜਾ ਘਰ ਬਣਾਈ ਦਾ ਹੈ ਨਾ ਉਹ ਸਭ ਤੋਂ ਬੈਸਟ ਹੈਗਾ ਆਪਾਂ ਆਪਣੇ ਹੱਥ ਨਾਲ ਬਣਾਉਂਦੇ ਆ, ਫਰੈਸ਼ ਸਬਜ਼ੀਆਂ ਲਿਆਂਦੇ ਆ ਆਪਣਾ ਹੱਥ ਸਾਫ਼ ਕਰਕੇ ਕ ਕੱਟਦੇ ਹਾਂ ਤੇ ਉਹਦੇ ਬਾਅਦ ਜਿਹੜਾ, ਓਈ ਲਾਉਦਾ ਐ, ਉਹਨੂੰ ਵੀ ਫਰੈਸ਼ ਯੂਜ ਕਰਦਾ। ਬਾਹਰ ਤੇ ਆਪਾਂ ਕੁਛ ਨੀ ਵੇਖਣ ਜਾਂਦੇ ਨਾ ਤੂੰ ਆਪਾਂ ਅਗਰ, ਆਪਾਂ ਫਰਾਈ ਵੀ ਘਰ ਬਣਾ ਰਹੇ ਹਾਂ ਨਾ, ਫਰਾਈ ਵੀ ਕਰ ਰਹੇ ਹਾਂ ਚੀਜ਼ਾਂ ਨੂੰ। ਵੈਸੇ ਤਾਂ ਬਤੇੇਰੇ ਓਪਸ਼ਨ ਆ। ਨੇ ਏਅਰ ਫਰਾਈ ਆ ਗਿਆ ਵੀ ਠੀਕ ਹੈ, ਨੋ ਨੋਇਲ ਜੀ। ਰੋਇਲ ਮੈਂ ਕੰਮ ਹੋ ਜਾਤਾ ਹੈ। ਬਟ ਆਪਾ ਅਗਰ ਫਰਾਈ ਵੀ, ਗਰ ਕਰ ਰਿਹਾ ਨਾ, ਤੇ ਫਰੈਸ਼ ਓਇਲ ਵਿਚ ਕਰ ਰਿਹਾ ਤੇ ਕੋਈ ਕਿਤਨਾ ਕੁ ਨੁਕਸਾਨ
ਹਾਂ, ਆਪਾਂ ਵੀ ਨਕੇ ਕੁਛ ਨਾ ਕੁਛ ਕੁਛ ਰੱਖਦੇ, ਆ ਕਿ ਬਟਰ ਪੇਪਰ ਵਗੈਰਾ ਕੀ ਉਹਦਾ ਜ਼ਿਆਦਾ ਤੇਲ ਨਾ ਆਏ ਜਾਂ ਕੁਛ ਨਾ ਆਏ।
ਹਾਂਜੀ ਬਿਲਕੁਲ,
ਹਾਂ ਉਹ ਤਾਂ ਹੈ ਹੀ ਹੈ।
ਤੇ ਕੋਈ ਇਹੋ ਜਿਹੀ ਗੱਲ ਨੀ ਮਤਲਬ ਸਭ ਚੀਜ਼ ਵਧੀਆ ਤੋਂ ਵਧੀਆ ਬਣ ਸਕਦੀਆਂ ਨੇ। ਘ ਬੈਠੇ ਔਰ ਨਾ ਤੇ ਦੇਖੋ, ਉਸ ਬਾਜ਼ਾਰ ਚ ਸਾਰਾ ਬਾਜ਼ਾਰ ਚ ਸਾਰਾ ਸਮਾਨ ਮਿਲਦਾ ਹੈਗਾ। ਪਹਿਲੇ ਨਾ ਹੁੰਦਾ ਸੀ, ਸਮਾਨ ਨਹੀ ਨਹੀਂ ਮਿਲਦਾ ਸੀ। ਕਿ ਬਰੋਕਲੀ ਘੱਟ ਮਿਲਦੀ ਸੀ, ਬਰੋਕਲੀ ਲੈਣ ਜਾਓ ਨਾ ਉਹ ਨੀ ਮਿਲਦੀ ਸੀ। ਆ ਵਾਲ ਪੇਪਰ ਜੋਰ ਗਏ ਨੇ ਬੈਲ ਪੇਪਰ ਹੁਣ ਆਮ ਮਿਲਦੀਆਂ ਨੇ। ਪਹਿਲੇ ਬੈਲ ਪੇਪਰਸ ਨਹੀਂ ਮਿਲਦੇ ਸੀ, ਰੈੱਡ ਬੈਲ ਪੇਪਰ ਨਹੀਂ ਹੈਗੇ, ਸਿਰਫ ਸ਼ਿਮਲਾ ਮਿਰਚੀ ਮਿਲਦੀ ਸੀ, ਰੈੱਡ, ਜੈਲੋ ਤੇ ਮਿਲਦੀ ਨਹੀਂ ਸੀ।
ਸਾਰਾ ਸਾਲ ਮਿਲਦੀਆਂ।
ਕੌਣ ਨੇ ਮਤਲਬ ਸਾਰੀ ਵੈਜੀਟੇਬਲ ਸਭ ਕੁਛ ਹੀ ਮਿਲ ਜਾਂਦਾ, ਮਿੱਠਾ ਬਣਾਓ ਖ ਆਟਾ ਬਣਾਓ, ਜਿਹੜਾ ਕੁਝ ਬਣਾਓ ਸਭ ਬਾਜ਼ਾਰ ਚ ਉਪਲਬਧ, ਔਰ ਦੂਜੀ ਗੱਲ ਬਲਿੰਕਟ ਆ ਗਿਆ। ਉਹਦੇ ਤੋਂ ਹੋਰ ਵੀ ਕੰਮ ਆਸਾਨ ਹੋ ਗਿਆ, ਠੀਕ ਹੈ ਜਿਹੜੇ ਕੁਛ ਬੱਚੇ ਫਰਮਾਇਸ਼ ਕਰਦੇ ਬਾਹਰ ਪੈਸਾ ਫੂਕਣ ਲਈ ਤਾਂ ਠੀਕ ਹੈ, ਨਾ ਘਰ ਬਣਾ ਦਿੱਤਾ, ਬਾਹਰ-ਬਾਹਰ ਜਾਓ ਨਾ ਦੇਖੋ, ਤਿੰਨ ਚਾਰ ਸੌ ਇਹਦੀ ਇੱਕ ਪਲੇਟ ਆਂਦੀ ਏ। ਠੀਕ ਹੈ, ਤੇ ਦੋ ਕੇ ਦੋ ਬੰਦੇ ਹੀ ਖਾ ਸਕਦੇ ਨੇ। ਆਪਾਂ ਘਰ ਉਹੀ ਚੀਜ਼ ਬਣਾਈਏ ਨਾ, ਸੌ ਦੋ ਸੌ ਰੁਪਏ ਦਾ ਹਾਂਜੀ। ਦੋ ਚਾਰ ਸੌ ਰੁਪਏ ਦੇ ਸਮਾਨ ਵਿੱਚ ਪੰਜ ਸੱਤ ਬੰਦੇ ਆਰਾਮ ਨਾਲ ਘਰ ਦੇ ਖਾ ਸਕਦੇ। ਇੰਨੀ ਬਰਕਤ ਹੁੰਦੀ ਹੈ। ਘਰ ਬਣਾਏ ਹੋਏ।
ਤਾਂ ਹੀ ਤਾਂ ਕਈ ਵਾਰ ਕਿਸੇ ਦੀ ਰੋਟੀ ਸਭ ਕਰਨੀ ਹੋਵੇ, ਬੰਦਾ ਕਹਿੰਦਾ ਘਰ ਹੀ ਕਰ ਲਓ। ਬਾਹਰ ਜਾਵਾਂਗੇ, ਇੰਨਾ ਪੈਸਾ ਵੀ ਲਗਾਵਾਂ। ਬਰਕਤ ਵੀ ਨੀ ਪੈਂਦੀ। ਘਰ ਚਲੋ ਇਹ ਕਿ ਬੰਦਾ ਖੁੱਲਾ ਡੁੱਲਾ ਬਣਾਉਂਦਾ ਦੋ ਦਿਨ ਬੰਦਾ ਖਾਂਦਾ ਤਾਂ ਹੈ ਨਾ।
ਹੋਰ ਨਾ ਸਾਰੇ ਬੰਦੇ ਆਰਾਮ ਨਾਲ ਬਹਿ ਕੇ
ਆਪਣੀ ਕੁੜੀ ਆਪ ਸਾਰੇ ਰਲ ਮਿਲਕੇ ਜਿੰਨਾ ਟਾਈਮ ਮਰਜ਼ੀ ਬੈਠੇ ਰਹੋ
ਬਿਲਕੁਲ ਤੇ ਉਹ ਸਵਾਦ ਵੀ ਨਹੀਂ ਹੁੰਦਾ ਜਿਹੜਾ ਘਰ ਹੁੰਦਾ ਨਾ ਸਵਾਦ ਉਹ ਸਵਾਦ ਵੀ ਨਹੀਂ ਹੁੰਦਾ।
ਉਸ ਬ ਚੱਕਰ ਵਾਲਾ ਬਰ ਤਾਂ ਇਹ ਹੁੰਦਾ ਕਿ ਮਸਾਲੇ ਇਨੇ ਹੁੰਦੇ ਕਈ। ਨੁਕਸਾਨ ਦੇ ਤਾਂ ਕੋਈ ਕੁਛ ਕਰਤਾ। ਇਹ ਟਾਈਮ ਲਿਮਟ ਇਹਦੇ ਚ ਚੱਲਣਾ ਹੈ ਵਾਪਿਸ ਜਾਣਾ ਐ ਅਗਲਾ ਉਹ ਨਾ ਕਵੇ ਕੁਛ ਗੇ ਬਸ ਖਾਧਾ ਤੇ ਘਰ ਬੈਠਾਂਗੇ ਕੋਈ ਗੱਲਬਾਤ ਕਰਾਂਗੇ ਅਗਲੇ ਨਾਲ ਕੋਈ। ਕੁਛ ਥੋੜਾ ਇੱਕ ਦੂਜੇ ਪੁੱਛਾ ਗੇ ਹਾਲ ਚੱਲ ਇਵੇਂ ਹੀ ਹੁੰਦਾ ਚਲੋ ਆਪਸ ਵਿੱਚ ਭਾਈਚਾਰਾ ਵੱਧਦਾ।
ਬਿਲਕੁਲ ਬਿਲਕੁਲ ਆ ਤੁਸੀਂ ਵੇਖੋ ਛੋਲੇ ਬਟੂਰੇ ਨੇ। ਆਪਾਂ ਬਟੂਰੇ ਮੈਦੇ ਦੇ ਬਣਾਵਾਂਦੇ ਨੇ ਠੀਕ ਹੈ ਮੈਦੇ ਦੀ ਕੁਆਂਆਂਟਿਟੀ ਜਿਹੜਾ ਕੰਮ ਕਰ ਦਿਓ ਵਿੱਚ ਚ ਸੂਜੀ ਪਾ ਦਿਓ। ਤੇ ਭਾਵੇਂ ਗੇਹੂ ਦਾ ਆਟਾ ਪਾ ਦਿਓ ਨਾ।
ਹਾਂ ਉਹਦੇ ਨਾਲ ਥੋੜੇ ਕ੍ਰਿਸਪੀ ਬਣ ਜਾਂਦੇ ਨਾ
ਉਹ ਵਧੀਆ ਬਣ ਜਾਂਦੇ ਨੇ ਔਹੀ ਫ੍ਰੀ ਬਣਦੇ ਨੇ ਮੈਦੇ ਨਾਲ ਇਵੇਂ ਲੱਗਦਾ ਕਿ ਜਿਵੇਂ ਮੈਦਾ ਓਇਲ ਜਾਂਦਾ ਪਿਕ ਜ਼ਿਆਦਾ ਪੀਂਦਾ ਹੈਨਾ ਤੇ ਮਤਲਬ ਉਹ ਆਪਣੇ ਹੱਥ ਨਾਲ ਆਪਾਂ ਬਣਾਉਂਦੇ ਹਾਂ ਸਾਨੂੰ ਪਤਾ ਕਿ ਮੈਦਾ ਕੱਟ ਪਾਇਆ ਇਹਦੇ ਚ ਤੇ ਉਹ ਚੀਜ਼ਾਂ ਜ਼ਿਆਦਾ ਪਾਏ ਨੇ ਜਿਹੜੇ ਹੈਲਦੀ ਨੇ ਹੈਨਾ ਤੋ ਮਤਲਬ ਉਹ ਬੱਚੇ ਆਰਾਮ ਨਾਲ, ਆਪਾਂ ਬਣਾ ਵੀ ਸਕਦੇ ਹਾਂ ਤੇ ਉਹਨਾਂ ਨੂੰ ਖਵਾ ਵੀ ਸਕਦੇ ਹਾਂ ਛੋਲੇ ਆ ਆਪਾਂ ਕਾਲੇ ਕਰਨ ਲਈ ਉਹਦੇ ਚ ਆਂਵਲੇ ਦਾ ਪਾਣੀ ਪਾਈਏ ਆਂਵਲਾ ਕਿਤਨਾ ਨੁਕਸਾਨ ਆਵਲੇ ਦੇ ਕਿਤਨੇ ਫ਼ਾਇਦੇ ਨੇ ਕਿਤਨੇ ਫਾਇਦੇ ਨੇ ਕਾਲੇ ਤੇ ਕਾਲੇ ਹੋ ਜਾਂਦੇ ਹੈ ਹਾਂ ਆਵਲੇ ਨੂੰ ਵੀ ਔ ਕੇ ਉਹ ਵੀ ਪਾ ਦਿਓ ਨਾ ਸੁੱਕੇ ਆਵਲੇ ਆਉਂਦੇ ਨੇ ਆਮਲਾ ਉਹਨੂੰ ਪੰਜ ਚਾਰ ਪੀਸ ਨੂ ਰਾਤ ਨੂੰ ਭਿਗੋ ਛੱਡੋ ਤੇ ਸਵੇਰੇ ਉਬਲਦੇ ਪਾਣੀ ਚ ਪਾ ਦੋ ਤੇ ਔ ਬਸ ਉਹਦੇ ਨਾਲ ਵੀ ਇੰਨੇ ਕਾਲੇ ਹੋ ਜਾਂਦੇ ਨੇ ਤੇ ਖਟਾਸ ਵੀ ਆ ਜਾਂਦੀ ਹੈ ਉਹਦੇ ਚ ਤੇ ਤੇ ਕਾਲਾ ਵੀ ਆ ਜਾਂਦਾ ਹੈ ਔਰ ਫਾਇਦਾ ਵੀ
ਨਾਲੇ ਉਹ ਸੁਆਦ ਲੱਗਦੇ ਕਾਲੇ ਕਾਲੇ ਜੇ।
ਚਾਏ ਪਾਤੀ ਚਾਏ ਪੱਤੀ ਦਾ ਫ਼ਾਇਦਾ ਹੈਗਾ। ਹੈਨਾ। ਉਹਦਾ ਆਂਵਲੇ ਦਾ ਫਾਇਦਾ ਤੇ ਹੈਗਾ ਨਾ। ਮਤਲਬ ਇਹੋ ਜਿਹੇ ਛੋਟੇ ਛੋਟੇ ਸਟੈਪ ਆਪਾਂ ਕਰਾਂ ਨਾ ਹਾਂਜੀ ਆਪਾਂ ਛੋਟੇ ਛੋਟੇ ਛੋਟੇ ਸਟੈਪ ਨਾਲ ਮਤਲਬ ਰਿਪਲੇਸ ਕਰਾਂ ਨਾ ਚੀਜ਼ਾਂ ਨੂੰ, ਤੇ ਸਾਰੀ ਚ ਚੀਜ਼ਾਂ ਹੀ ਅੱਛੀ ਬਣਦੀਆਂ ਨੇ। ਮਤਲਬ ਫਾਇਦੇਮੰਦ, ਹੈਲਦੀ ਹੋ ਹੈਲਦੀ ਹੋ ਜਾਂਦੀਆਂ ਨੇ।
ਆ ਇਹੀ ਹੈ ਨਾ ਬਸ ਆਪਾਂ ਉਹੀ ਕਹਿੰਦੇ ਹਾਂ ਕਿ ਐਸੀ ਚੀਜ਼ ਖਾਣ ਬੱਚੇ ਵੀ, ਵੱਡੇ ਵੀ ਕਿ ਜਿੰਹਦੇ ਨਾਲ ਉਹਨਾਂ ਨੂੰ ਕੋਈ ਤਾਕਤ
ਅਬ ਬਿਲਕੁਲ ਮਿਓਨੀਜ਼ ਹੈਗੀ ਆ, ਮਿਓਨੀਜ਼ ਜਿਹੜੀ ਬਾਜ਼ਾਰ ਮਿਲਦੀ ਉਹੀ ਉਹਦੇ 'ਚ ਸਾਰਾ ਪਾਮ ਓਇਲ ਹੁੰਂਦਾ ਹੈ। ਉਹ ਨੁਕਸਾਨ ਦਿੰਦਾ ਤੁਸੀਂ ਉਹ ਹੁਣ ਘਰ ਬਣਾਉਣ ਦੀ ਰੈਸਪੀ ਟੀ ਆ ਗਈ ਹੈ ਪਨੀਰ ਪਾਓ, ਕਾਜੂ ਪਾਓ, ਰੇਡ ਚਿੱਲੀ ਪਾ ਦਿਓ ਵਿੱਚ 'ਚ ਹੈਨਾ ਇਹਨਾਂ ਚੀਜ਼ਾਂ ਨੂੰ ਪੀਸੋ ਤੇ ਇਹ- ਇਹ ਇਹਦੇ ਨਾਲ ਵੀ ਮਿਊਨੀਜ਼ ਵਧੀਆ ਬਣਦੀ ਐ। ਨਾ ਤਾਂ ਹੁਣ ਇਹ ਸਪਰੈਡ ਯੂਜ ਕਰੇ।
ਅੱਛਾ ਪਨੀਰ, ਕਾਜੂ ਵਗੈਰਾ ਹੋਰ ਕੀ ਪਾਉਣਾ?
ਭੀਗੇ ਹੋਏ ਕਾਜੂ ਭੀਗੋ ਦੋ ਆਠ, ਦਸ, ਬਾਰਾਂ। ਕਾਜੂ ਉਹਨਾਂ ਨੂੰ ਭਿਗੋ ਦਿਓ। ਤੇ ਆਪਣਾ ਥੋੜਾ ਜਿਹਾ ਪਨੀਰ ਦਾ ਟੁਕ ਟੁਕੜਾ ਲੈ ਲਓ।
ਹਾਂਜੀ।
ਉਹ ਪਾ ਦਿਓ। ਇੱਕ ਦੋ ਚਮਚ ਦੁੱਧ ਪਾ ਦਿਓ, ਫਿਰ ਉਹਨੂੰ ਪੀਸਣ ਲਈ ਅਗਰ ਮਤਲਬ ਜਿਹੜੀ ਉਹ ਹੁੰਦੀ ਹੈ ਨਾ ਰੈਡ ਕਲਰ ਆਲੀ ਲਗਾ ਲਿਓ ਮਿਓਨੀਜ਼ ਹੁੰਦੀ ਹੈ। ਜਿਹੜੀ ਤੰਦੂਰੀ ਮਿਓਨੀਜ਼ ਹੋ ਗਈ ਤੇ ਹੋ ਗਈ ਉਹਦੇ ਲਈ ਆਪਾਂ ਉਹ ਜੋ ਕਸ਼ਮੀਰੀ ਲਾਲ ਮਿਰਚ ਜਾਂ ਤੇ ਉਹਨਾਂ ਨੂੰ ਭਿਗੋ ਕੇ ਉਹਦੇ 'ਚ ਪਾ ਦਿਓ। ਉਹਦੇ 'ਚ ਪਾ ਦਿਓ। ਥੋੜ੍ਹਾ ਜਿਹਾ ਨਮਕੀਨ ਥੋੜ, ਥੋੜ੍ਹਾ ਜਿਹਾ ਨਮਕ ਪਾ ਦਿਓ। ਓਰੀਗੈਨੋ ਪਾ ਦਿਓ ਤੇ ਆਪਾਂ ਉਹ ਥੋੜੇ ਜਿਹੀਆਂ ਕਾਲੀ ਮਿਰਚਾਂ ਪਾ ਦਿਓ ਬਸ ਉਹਨੂੰ ਪੀਸ ਲਓ ਉਹਨੂੰ ਗ੍ਰਾਇੰਡ ਕਰਾਂਗੇ ਨਾ ਤੇ ਉਹ ਸਮੂਥ ਜਿਹਾ ਇੱਕ ਪੇਸਟ ਬਣ ਜਾਂਦਾ। ਉਹਨੂੰ ਖਾ ਕੇ ਵੇਖੋ ਤੁਸੀਂ ਹਾਂ ਉਹ ਮਿਉਨੀਜ਼ ਹੋ ਜਾਂਦੀ ਹੈ ਤੁਸੀਂ ਤੁਸੀਂ ਖਾ ਕੇ ਵੇਖੋ ਤੁਸੀਂ ਕਹਿ ਹੀ ਨਹੀਂ ਸ ਸਕਦੇ ਕਿ ਇਹ ਬਾਜ਼ਾਰ ਦੀ ਨੀ ਏ।
ਅੱਛਾ ਫਿਰ ਤਾਂ ਵਧੀਆ ਫੇਰ ਤਾਂ ਠੀਕ ਹੈ ਨਾਲੇ ਬੱਚਿਆਂ ਲਈ ਫਾਇਦੇਮੰਦ ਵੀ ਹੋ ਗਈ ਹਾਂ ਇਹ ਤਾਂ ਸਹੀ
ਤਾਜ਼ੀ ਸਪਰੈਡ ਬਣਾਈ। ਉਸੇ ਵੇਲੇ ਇਹ ਸਪ੍ਰੈਡ ਬਣਾਈ ਤੇ ਚਾਹੇ ਭਾਵੇਂ ਸੈਂਡ ਵਿੱਚ ਬਣਾ ਰਹੇ ਆ। ਤੇ ਭਾਵੇਂ ਪਾਸਤਾ ਬਣਾ ਰਹੇ ਆ। ਤੇ ਉਹਦੇ ਚ ਪਾ ਦਿੰਦੇ ਆਵੇਂ ਬਹੁਤ ਸਵਾਦ ਲੱਗਦੀ ਆ ਤਾਂ ਹੀ ਤਾਂ ਮੈਂ ਕਹਿ ਰਹੀ ਹਾਂ ਨਾ ਹੁਣ ਉਹ ਚੀਜ਼ਾਂ ਰਹਿ ਹੀ ਨਹੀਂ ਗਿਆ ਕਿ ਬੱਚਿਆਂ ਨੂੰ ਨੁਕਸ ਠੀਕ ਐ ਸਾਨੂੰ ਪਤਾ ਲੱਗ ਗਿਆ ਕਿ ਬਾਹਰਲੀ ਚੀਜ਼ਾਂ ਨੁਕ ਸਾਨ ਦਿੰਦੀਆਂ ਨੇ ਥੋੜਾ ਜਿਹਾ ਉਹਨੂੰ ਰਿਪਲੇਸ ਕਰਦੇ ਹੋ ਨਾ ਚੀਜ਼ਾਂ ਨੂੰ ਇੱਕ ਦੂਜੇ ਦੇ ਨਾਲ ਬੇਠੀ ਤੇ ਆਪਾਂ ਹੈਲਦੀ ਕਰ ਸਕਦੇ ਹਾਂ ਸਾਰਾ ਕੁਛ ਤੇ ਸੁਵਾਦ ਦਾ ਸਵਾਦ ਹੋ ਜਾਂਦਾ ਐ।
ਹਾਂਜੀ, ਉਹੀ ਹੈ ਨਾ ਬਾਹਰ ਦੀਆਂ ਚੀਜ਼ਾਂ ਦਾ ਇਹੀ ਹੁੰਦਾ ਨਾ ਬਾਹਰ ਦੀਆਂ ਚੀਜ਼ਾਂ ਸਵੇਰ ਦੀਆਂ ਸ਼ਾਮ ਤੱਕ ਕਿੱਥੇ ਖ਼ਰਾਬ ਹੋ ਜਾਂਦੀਆਂ ਨੇ ਗਰਮੀਆਂ
ਉਹ ਵੀ ਕੀ ਦੇਖੋ ਉਹ ਵੀ ਹਾਂ ਉਹ ਲੋਕ ਵੀ ਕੀ ਕਰਨ। ਉਹਨਾਂ ਨੂੰ ਅਗਰ ਉਹ ਵੀ ਹਰ ਟਾਈਮ ਫਰੈਸ਼ ਲੈਂਦੇ ਰਵਣ ਤੇ ਫਰੈਸ਼ ਹੋ ਕੇ ਤੇ ਉਹਨਾਂ ਨੂੰ ਬੱਚਤ ਕਾਹਤੋਂ ਹੋਊਗੀ।
ਉਹ ਤਾਂ ਹੈ ਹੀ ਆ ਹੂੰ ਮਗਰ ਐਨਾ ਆਪਾਂ ਆਪਾਂ ਨੂੰ ਫਿਰੋ ਗਏ ਨਾ ਆਪਾਂ ਨੂੰ ਤਾਂ ਟੈਨਸ਼ਨ ਰਹਿੰਦੀ ਹੈ ਨਾ ਬੱਚੇ ਖਾ ਕੇ ਕਿ ਬਮਾਰ
ਬਸ ਤਭੀ ਤਾਂ ਤਾਂ ਹੀ। ਤਾਂ ਸੋਚਦੇ ਹਾਂ ਕਿ ਆਪਾਂ ਖੁਦ ਹੀ ਬਣਾ ਲਈਏ ਤੇ ਜਿਆਦਾ ਅੱਛੀ ਗੱਲ ਐ।
ਹਾਂਜੀ, ਉਹ ਤਾਂ ਹੈ ਹੀ ਆ ਹੂੰ।
ਬਾਹਰ ਤੇ ਕੁਛ ਵੀ ਵੇਖਣ ਨੀ ਜਾ ਰਹੇ ਉਹ ਹੱਥ ਵੀ। ਧੋਂਦੇ ਨੇ ਕਿ ਨਹੀਂ ਧੋਂਦੇ ਨੇ।
ਹਾਂ ਇਹ ਤਾਂ ਹੈ ਹੀ ਹੈ ਹੁਣ ਹਾਂ ਪਾਣੀ ਦੇਂਦਾ ਕਿ ਕਿਵੇਂ ਯੂਜ ਕਰਦੇ ਪਾਣੀ ਦਾ। ਲ ਇਹ ਇਹ ਵੀ ਬੜਾ ਫ਼ਰਕ ਪੈਂਦਾ ਐ ਨਾ।
ਬਿਲਕੁਲ ਪੈਂਦਾ ਔਰ ਜਿਹੜੇ ਗੰਦੇ ਪਾਣੀ ਚ। ਹੱਥ ਧੋਦੇ ਨੇ ਉਹੀ ਪਾਣੀ ਸੁੱਟ ਦਿੰਦੇ ਨੇ ਚੀਜ਼ਾਂ ਚ
ਹਾਂਜੀ ਹਾਂ ਉਹੀ ਹੈ ਨਾ ਹੂੰ।
ਜਿਆਦਾ ਵੱਧ ਰਿਹਾ।
ਹਾਂਜੀ ਤਾਂ ਹੀ ਤਾਂ ਬਿਮਾਰੀਆਂ ਵੀ ਵੱਧ ਰੀਆ ਨੇ।
ਉਹੀ ਤੇ ਨਾ।
ਹਾਂ, ਓਹੀ ਨਾ ਬਿਮਾਰੀਆਂ ਵੀ ਵੱਧ ਰਹੀਆਂ ਨੇ ਕਿੰਨੀਆਂ।
ਠੀਕ ਐ ਜਿਹੜੇ ਛੋਟੀ ਮੋਟੇ ਬੱਚੇ। ਬੱਚਿਆਂ ਨੂੰ ਲੱਗਦਾ ਇੱਕ ਅੱਧੀ ਵਾਰੀ।
ਹਾਂ, ਚਲੋ ਕਦੇ ਵਾਰ ਖਵਾ ਤਾਂ ਕੋਈ ਨੀ ਓਦਾ ਤਾਂ ਕੋਈ ਉਹ ਨੀ ਹੈ ਮਗਰ ਰੋਜ਼ ਜਿਹੜਾ ਖਾਣਾ ਇਹ ਨੁਕਸਾਨ ਦਿੰਦਾ ਬਹੁਤ
ਬਸ-ਬਸ ਅ ਤੁਸੀਂ ਜਿਹੜੀ ਮੈਂ ਸਪ੍ਰੈਡ ਬਣਾਈ ਹੈ, ਜਿਹੜੀ ਮੈਂ ਸਪ੍ਰੈਡ ਦੱਸਦੀ ਹਾਂ ਤੁਹਾਨੂੰ, ਉਹਨਾਂ ਨੂੰ ਆਪਾਂ ਰੋਟੀ ਚ ਲਗਾ ਕੇ ਵੀ ਸਬਜ਼ੀ ਲਗਾ ਕੇ ਦੇਈਏ ਨਾ ਬੱਚਿਆਂ ਨੂੰ ਨੂੰ ਰੋਲ ਬਣ ਜਾਂਦੇ ਨੇ, ਇਹ ਕਾਠੀ ਰੋਲ ਬੱਚੇ ਬਾਜ਼ਾਰ ਖਾਵਣ ਜਾਂਦੇ ਨੇ ਨੇ ਨਾ ਰੈਪ-ਰੂਪ ਖਾਵਣ ਜਾਂਦੇ ਨੇ ਇੰਨੇ ਮਹਿੰਗੇ ਐੰਨੇ ਮਹਿੰਗੇ ਹੁੰਦੇ ਨੇ
ਹਾਂਜੀ ਉਹ ਤਾਂ ਹੈ, ਆਪਣੇ ਘਰ ਚ ਨਾਲੇ ਬੱਚਤ ਹੋ ਜਾਂਦੀ ਹੈ, ਨਾਲੇ ਚੀਜ਼ ਵਧੀਆ ਮਿਲ ਜਾਂਦੀ ਹੈ।
ਵਧੀਆ ਮਿਲ ਜਾਂਦੀ ਹੈ, ਮੈਂ ਤਾਂ ਪਨੀਰ ਵੀ ਘਰ ਦਾ ਕੱਢਦੀ ਹਾਂ। ਹੁਣ ਬਾਜ਼ਾਰ ਵਾਲਾ ਪਨੀਰ ਵੀ ਬੰਦ ਕਰ ਤਾਂ ਜਿੰਨਾ ਮਰਜ਼ੀ ਰੇਟ ਵੀ ਇਨੇ ਵਧਾ ਦਿੱਤੇ ਨੇ ਉਹਨਾਂ ਨੇ ਤੇ ਉਹ ਪਿਓਰਿਟੀ ਰਹੀ
ਨਹੀਂ-ਨਹੀਂ ਔ ਤਾਂ ਡਰ ਹੀ ਲੱਗਦਾ ਏ, ਨਕਲੀ ਹੈ ਏਹੇ ਕੀ ਹੈ।
ਬਿਲੁ ਅਰੇ ਬਹੁਤ-ਬਹੁਤ ਤਰੀ ਕੇ ਨਾਲ ਬਣ ਰਿਹਾ ਏ। ਇੰਨਾ ਸਸਤਾ ਵੀ ਮਿਲ ਰਿਹਾ ਏ ਕਿਧਰੇ-ਕਿਧਰੇ ਕਿ ਪੁੱਛੋ ਹੀ ਨਾ। ਦੱਸੋ ਉਹ ਵੀ ਪਨੀਰ ਹੈ, ਤੇ ਉਹ ਵੀ ਪਨੀਰ ਹੈ।
ਉਹ ਤਾਂ ਹੈ ਹੀ ਐ ਹੂੰ, ਚਲੋ ਮੈਂ ਧਿਆਨ ਰੱਖਾਂਗੀ, ਇਸ ਗੱਲ ਦਾ। ਬੜਾ ਵਧੀਆ ਲੱਗਿਆ, ਹਾਂ ਤਾਡੇ ਨਾਲ ਗੱਲ ਕਰਕੇ ਚਲੋ ਠੀਕ ਸਤਿ ਸ਼੍ਰੀ ਅਕਾਲ ਜੀ, ਓਕੇ।